ਹਾਂ ਤੇ ਤੇ ਏਕ ਤਾਂ ਏਨੇ ਮਾਰੇਆ ਵੀ ਪਰੇਸ਼ਾਨ ਹੈ ਤੇ ਨਾ ਮੇਰਾ ਹੁਨ ਡੈੜੀ ਬੱਚੇਆ ਨੂੰ ਕੇਓ ਚੀਲਵਾ ਰੇਆ ਵਾ ਬੱਚੇਆ ਨੂੰ?
ਓਨਾਂ ਨੇ ਕਦੇ ਸਾਂਬੇਆ, ਓਨਾਂ ਕੋ ਕੁੱਛ ਕਦੀ ਹੋਏਆ ਯਾ?
ਹੂਣ ਆਪਣੇ ਬੈਠਾ ਕੈਂਦਾ ਕਿ, ਆਲੂ, ਭੁਜੀਆ ਬਣਾ ਦੋ ਮੈਨੂੰ ਮੈਂ ਬੱਚਾ ਸਾਂਭ ਲੂੰਗਾ। ਮੈਨੂੰ ਨੀ ਪਤਾ ਏਕ ਤੇ ਮੰਮੀ ਦੀ ਵੀ ਆਦਤ ਐਨੀ ਖਰਾਬ ਆਨਾ, ਪੁੱਛਣ ਦੀ ਗੱਲ ਨੀ। ਹੋਨ ਕੀ ਬੋਲਾ ਰੈਣਦੇ।
ਤੇ ਮੈਂ ਤੇ ਕੇਆ ਸੀ ਮੰਮੀ ਨੂੰ ਕਿ ਕੀ ਬੋਲਾ ਛੱਡ ਮੈਂ ਕੀ ਬੋਲਾ।
ਹਾਂ, ਹਾਂ। ਤੇ ਰੈਣ ਕੀਵਣ, ਹਾਂ, ਓਨਾਂ ਨੇ ਕੇੜਾ ਕੁਛ ਕੀਤਾ ਹੋਯਾ, ਸੋਨ ਆਂਦੀ ਆ ਮੈ ਆੱਜ ਰੈਣ ਆਈ ਆਂ ਹੁਣੇ, ਹਾ
ਹੂੰ, ਅ ਬਾਹਰ ਬੈਠੀ ਆਂ ਤੇ ਮਤਲਬ ਮੈਂ ਤ ਕੈਂਦੀ ਜਿੱਦਰ ਮੁੰਡੀ ਕਰੋ ਨਾ ਓਦਰ ਆਹ ਕ੍ਰਿਸ਼ਨਾ ਵਾਲੇ ਇੱਕ ਤੇ, ਬਾਰ ਇੱਕ ਜਾਂਦਾ-ਜਾਂਦਾ ਅੰਦਰ ਵੜ ਵੜਦਾ ਨੱਕ ਸੁਨਕ ਕੇ ਚਲ ਗੇਆ।
ਤੇ ਫੇਰ ਥੋੜੀ ਓ ਸੁਣਕੇਆ ਹੋਣਾ।
ਮੇਰੀ ਤੋ ਸੁਨ, ਪਰ ਦੇਖਣ ਚ ਤਾਂ ਗੰਦਾ ਲੱਗਦਾ ਨਾ ਓਦੀ ਹਰਕਤ ਯਾਦ ਆ ਗੀ ਦਪੈਰਾਂ ਵਾਲੀ਼।
ਛੀ, ਕੀ ਹੋਏਆ ਸੀ?
ਇੰਨੇ ਗੰਦੇ ਬੰਦੇ, ਅਰੇ ਓਹ ਆਏਆ ਸੀ ਸਾਡੇ ਘਾਰ ਕੋਈ ਗੈਸਟ, ਅਸੀਂ ਰੋਟੀ ਖਾ ਰੇ ਸਾਡੇ ਸਾਮਣੇ ਨਾਕ ਸੀਣਕਨ ਡੇਆ, ਮੈਨੂੰ ਯਾਦ ਨਾ ਦਿ ਮੈਨੂੰ ਘੀਣ ਟਾਈਪ ਦੀ ਆਂਦੀ ਫਿਰ ਮੇਰੇ ਕੋਲੋ ਰੋਟੀ ਨਈ ਖਾਦੀ ਜਾਣੀ ਐ।
ਹਾਂ ਪਤਾ, ਹੁਣ ਮੈ ਜਿਥੇ ਰੈਣ ਆਈ ਆ ਨਾ ਕਿ ਇਨਾਂ ਨੇ ਕੀ ਕੀਤਾ, ਜਿਨਾਂ ਦੇ ਘਰ ਆਈ ਆ ਮੈਂ ਫਿਰ ਤਾ ਮੈ ਏਸ ਵੇਲੇ਼ ਕਿਸੇ ਦੇ ਘਾਰ ਰੈਣ ਦਾ ਮਨ ਇਕਦਮ ਨੀ ਕਰਦਾ ਵਾ, ਜੇਹੋ ਜੀ ਵੀ ਹੋਵੇ ਨਾ ਝੋਪੜੀ ਵੀ ਹੋਵੇ ਆਪਣੇ ਘ ਮੈਮ, ਆਯਾ ਸੀਗਾ ਮੈ ਥੂਆਂਨੂ ਕੇਆ ਨੀ? ਤੇ ਹੋਰ, ਪੈਲਾ ਘਾਰ ਕਰਸੀ ਕੰਮ ਕਰਨ ਦੇ ਲਲੀ ਏ। ਤੇ ਏ ਬੰਦਾ ਮੈਨੂੰ ਤੰਗ ਕਰ ਰੇਆ ਈ ਏ, ਆ ਕੇ ਪੁਜੇਆ, ਪੁੱਜੇਆੁ, ਪੁਜੇਆ ਤੇ ਫੇਰ ਮੈਂ ਬੋਲਤਾ ਮੈ ਕੇਆ ਤੂ ਓਥੋਂ ਕਾੰਮ ਕਰਕੇ ਆ ਗੀ ਏ ਓਥੋਂ ਦੀ ਤੇ ਤੁਸੀਂ ਆ ਕੇ ਬਨਾਯਾ ਸੀ, ਚਨੇਆਂ ਦੀ ਦਾਲ ਕੇ ਤੋਨੂੰ ਇੰਨਾ ਕ ਸਮੇਂ ਲਾੱਗ ਗੇਆ ਸੀ ਦੂਜੇਆ ਲਈ ਬਣਾਏਆ। ਓ ਬੰਦਾ ਮੈਨੂੰ ਬੋਲ ਰੇਆ ਵਾ ਕਿ, ਤੂੰ ਭੁਜੀਆ ਬਣਾ ਕੇ ਦੇ ਭੁਜੀਆ ਬਣਾ ਕੇ ਦੇ ਕੇ ਏਨੂੰ ਏਦਾ ਦਾ ਕੀ ਕਰੇਨ ਦੇ ਸੀਗੇ, ਤੇ ਗੂੱਸੇ ਚ ਨ ਏਨੇ ਕੀ ਕੀਤਾ। ਤੂੰ ਵੇਖੇਆ ਨੀ ਸੀ, ਮੈਂ ਸੁੱਤੀ ਹੋਈ ਸੀ ਓਦੋਂ, ਮੈਂ ਸੁੱਤੀ ਹੋ ਤੇ ਮੈਨ ਛ ਕੇ ਵੇਸ ਅੰਗੜਾਈਆਂ ਲੈਣ ਡਈ ਸੀ, ਓ ਵੇਖੇਆ ਨੀ ਸੀ?
ਛੱਡ ਐਨੂ, ਛੱਡ ਨੀ ਰੈਨ ਦੇ ਏਨਾਂ ਦੀ ਗੱਲਾਂ ਨੂੰ ਵਹੀ ਆ ਸੋਨ ਲੋ ਸੋਨ ਲੋ, ਤ ਵ ਆਪਣਾ ਅੰਦਰ ਜੋ ਚਲ ਰੇਆ ਅੰਦਰ ਈ ਰਾੱਖ ਲੋ।
ਹਾਂ, ਮੈਂ ਪੁਛ ਨਾ-ਨਾ ਏਕ ਸ਼ਬਦ ਨਈ ਬੋਲੇਆ। ਪੁਛ ਸਾਰੇ ਦਿਨ ਦਾ ਓ ਤੇ ਰੱਖ ਸਕਦਾ ਤੇ ਆਪਣਾ ਕਿਸੇ ਦੇ ਘਰ ਇਸ ਤਰਾ ਰੈਣਾ ਹੀ ਨਹੀਂ ਚਈਦਾ ਵਾ ਆਪਣੇ ਘਰ ਨਹੀਂ ਤਾਂ ਚੰਗਾ ਲੱਗਦਾ, ਮੈਂ ਚ ਬੋਲਿਆ ਸਰੀ ਦੀ ਦਾਲ ਬਣਾ ਕੇ, ਹਾਂ ਮੈਂ ਸੁਤੀ ਹੋਈ ਸੀ, ਵੇਖਿਆ ਨੀ ਤੇ ਅਗੜਾਈਆ
ਸਾਰੀਆਂ ਗੱਲਾਂ ਸਾਡੇ ਲਈ ਇਹੀ ਹੁੰਦੀਆਂ, ਵਾ ਬਾਰਲੇ ਲੋਕਾਂ ਨੂੰ ਕਿਉਂ ਨਹੀਂ ਜਦ ਦੇ ਪਾਉਂਦੇ ਜਦੋਂ ਬਾਹਰ ਦੇ ਲੋਕ ਬ ਅਤੇ ਕਰਦੇ ਉਦੋਂ ਇਹ ਦੇ ਮਹੂੰ ਕਿੱਥੇ ਗਏ ਹੁੰਦੇ ਹੈ।
ਜਦੋਂ ਜ਼ਰੂਰਤ ਹੁੰਦੀ ਹੈ, ਨਾ ਕਹਿੰਦੇ ਨਾ ਆ ਕਈ ਵਾਰੀ ਫਿਰ ਲੱਗਦਾ ਕਿ ਨਹੀਂ ਆਹ ਮਤਲਬ ਨਹੀਂ ਰਹਿੰਦੇ ਹੁਣ ਫੋਣ ਪਾ ਵੀ ਆ ਗਿਆ ਨਾ, ਉਹਨੂੰ ਪੁੱਛ ਕਹਿਣ ਕਹਿ ਵੀ ਰਹੀ ਸੀ, ਕਿ ਇਹ ਤੇ ਇੱਥੇ ਜਦੋਂ ਰਹਿੰਦੀਆਂ ਸੀ। ਮੇਰਾ ਫੋਨ ਫੜ ਕੇ ਬੈਠੀ ਰਹਿੰਦੀ ਆ। ਹੁਣ ਫੋਨ ਵੀ ਆ ਗਿਆ, ਵ ਲੱਗਦਾ ਹੋਣਾ ਵ ਕਿ ਮਸੱਲੇ
ਹੁਣ ਫੋਨ ਆ ਗਿਆ, ਤੇ ਹੁਣ ਲੱਗਦਾ ਹੋ ਨਾ, ਕਿ ਮੈਂ ਵੀ ਹੁਣ ਆਰਾਮ ਨਾਲ ਸ਼ਾਂਤੀ ਨਾਲ ਇਕੱਲੀ ਰਵਾਂ, ਅਤੇ ਮੈਂ ਵੀ ਆਪਣਾ ਫੋਨ-ਫੋਨ ਵੇਖਦੀ ਰਵਾਂ, ਅਤੇ ਇਹਦਾ ਪਤਾ ਹੀ ਉਹਨਾਂ ਨੂੰ ਕਿੰਨਾ ਚਸਕਾ ਵਾ ਫੋਠ-ਫੋਨ ਦਾ
ਕਰਮ ਹੋ ਜਾਣੀ ਆ। ਦਾ ਕੰਮ ਉਹਦੇ ਬਾਅਦ ਸਾਨੂੰ ਹੋਰ ਥੋੜੀ ਦਿੱਕਤ ਘੱਟ ਹੋ ਜਾਣੀ।
ਹੂੰ,
ਵੈਸੇ ਤਾਂ ਮੇਰੀ ਦਿੱਕਤ ਮੇਨ-ਮੇਨ ਸਾਰੀ ਦਿੱਕਤ ਤੇ ਪਾਣੀ ਦੀ ਸੀ। ਹੁਣ ਅਗਰ ਏਦਾਂ ਦਾ ਕੁਛ ਹੋਊਗਾ, ਜਾਨਵਰਾਂ ਦਾ ਸਿਸਟਮ ਹੁੰਦਾ। ਹਾਂ ਹੁਣ ਅਗਰ ਇੱਦਾਂ ਦਾ ਕੁਛ ਹੁੰਦਾ ਵਾ, ਪਾਣੀ ਦਾ ਸਟਮ ਜਾਣਦਾ, ਉਹਨਾਂ ਦਾ ਤੇ ਫਿਰ ਤੇ ਫੇਰ ਤੂੰ ਆ ਸਕਦੀ ਆ। ਹਾਂ ਫੇਰ ਤੂੰ ਆ ਕੇ ਰਹਿ ਸਕਦੀ ਆ।
ਥੋੜ੍ਹਾ ਮਨ-ਮਨ ਲੱਗ, ਜੂਗਾ ਮੈਂ ਤਾਂ ਉਹਨਾਂ ਨੂੰ ਵੀ ਕਿਹਾ ਸੀ, ਆਪਣੀ ਵੱਡੀ ਭੈਣ ਉਹਾਂ ਨੂੰ ਵੀ, ਜਦੋਂ ਜੀ ਜੂ ਜਾਊਗਾ, ਕੰਮ ਕੁੁੰਮ ਤੇ ਨਾ ਫਿਰ ਮੈਂ ਇੱਕ ਦੋ ਦਿਨ ਤੁਹਾਡੇ ਘਰ ਆ ਕਰ ਰਹੇਗੀ, ਮੇਰਾ ਵੀ ਥੋੜ੍ਹਾ ਮਾਈੰਡ ਚੇਂਜ ਹੋ
ਮੈਂ ਤੇ ਕਹੂੰਗੀ ਉਹ ਉਹਨੇ ਇੱਥੇ ਆ, ਕੇ ਰਹਿਣਾ ਵਾ ਉਹ ਤੋਂ ਚੰਗਾ ਸਾਨੂੰ ਹੀ ਉੱਥੇ ਰੱਖ ਲਵੇ।
ਮੈਨੂੰ ਤੇਰਾ ਉਹ ਆਈਡੀਆ ਬਹੁਤ ਸਹੀ ਲੱਗਿਆ, ਮੈਂ ਤਾਂ ਗੱਲ ਹੀ ਨਹੀਂ ਕਰ ਪਾਈ ਉਸ ਬਾਰੇ, ਕਿ ਜੋ ਉਹਨੇ ਇੱਥੇ ਆ ਕੇ ਰਹਿਣਾ ਵਾ, ਮੰਮੀ ਨੇ ਵਿ ਕਾਏ ਕੇ ਚਿਰ ਕਰਨੀ ਸਭ ਨੂੰ ਦਿੱਕਤ ਹੋਣੀ, ਇਸ ਚੰਗਾ ਅਸੀਂ ਉਹਦੇ ਘਰ ਚ ਜਾ ਕੇ ਦੋਵੇਂ ਰਹਿ ਲਾਂਗੇ।
ਮੈਨੂੰ ਕੋਈ ਦਿੱਕਤ ਨੀ ਆਇਆ ਹਾਂ। ਉੱਚੀ ਨਾਲ ਗੱਲ ਕਰ ਲਾਂਗੇ, ਜਾਂ ਨਵਨੀਤ ਹੋਣਾ ਨਾਲ ਗੱਲ ਕਰ ਲਾਂਗੇ, ਤੇ ਉਹ
ਵੀ ਨੂੰ ਕੋਈ ਇੱਥੋਂ ਹੀ ਸਕੂਲ ਟਿਊਸ਼ਨ ਲੈ ਜਿਹਾ ਕਰੂਗਾ।
ਹਾਂ,
ਬਾਬੂ ਤੇ ਚੱਲ ਸਾਂਭ ਈ ਲਉਗਾ।
ਚ ਟਿਊਸ਼ਨ ਦੀ ਕੋਈ ਗੱਲ ਨਹੀਂ ਹੈ। ਇੱਕ ਮਹੀਨੇ ਦੇ ਲਈ ਮੈਂ ਉਹ ਦੀਆ ਨੂੰ ਕਹਿ ਦੁਗੀ ਕਿ ਚੱਲ, ਜਿਆਦਾ ਨੀ ਮ ਪੜ੍ਹਉਣਾ ਇੱਕ ਮਹੀਨਾ ਮੈਂ ਇੱਥੇ ਰਹਿਣਾ ਇੱਕ ਮਹੀਨਾ ਮੈਂ, ਪੜਵਾ ਦੇ ਬੱਚੇ ਨੇ ਮੇਰੇ ਬਸ
ਹੂੰ, ਹਨਾ ਇਤਰਾ ਕਰ ਸਕ ਆਈਏ ਫੇਰ ਹੋਊਗਾ।
ਤੇ ਮੈਂ ਤੇ ਉਹਨੂੰ ਬੋਲਿਆ ਇਸ ਵੇਲੇ। ਜੇ ਤੂੰ ਹੁਣੇ ਕਰ ਆਉਣਾ ਵਾ, ਤੇ ਤੂੰ ਬਰਾਂਡੇ ਦਾ ਪੱਖਾ ਬਣਾ ਲੈ ਮੈਂ ਹੋਰ ਬਾਬੂ-
ਤੁਹਾਡਾ ਇਹਨਾਂ ਨੂੰ ਨਾ ਅ ਇਸ ਕੁਲ ਸ਼ਾਂਤੀ ਸ਼ਾਂਤੀ ਪਸੰਦ ਏ, ਇਹ ਵੀ ਖੁਸ਼ ਰਹੋਗੇ।
ਮੈਂ ਬਾਬੂ ਤੂੰ ਉੱਥੇ ਸੌ ਸਕਦੇ ਹਾਂ। ਹੂੰ, ਬਾਕੀ ਦੇ ਨਾਲ ਅੰਦਰ ਸੋਜੁਗੇ। ਵੇਖਿਆ ਚਲਾ ਰਿਹਾ ਵਾ, ਪਤਾ ਵਾ ਕਿੱਦਾਂ ਇੱਕ ਮਿੰਟ ਲਾਈ, ਤੇ ਰਹਾ ਮੈਂ ਬਾਬੂ ਗੋਦੀ ਚਕਲਾ ਇੱਕ ਮਿੰਟ ਲਾਈਨ ਤੇ ਰਹੀ। ਹਾ, ਬਾਬੂ ਆ ਬਾਬ ਹੈਲੋ,
ਹੂੰ,
ਹਾਂ ਬੋ ਵੇਖਿਆ ਇਸ ਲਈ ਕਹਿੰਦੇ-ਕਹਿੰਦੇ ਨਾ ਇਸ ਲ ਆਪਣੇ ਘਰ ਚਲੋ ਨਾ। ਆਪਣੇ ਹਿਸਾਬ ਨਾਲ ਸਭ ਕੁਛ ਇਨਸਾਨ ਹੈਂਡਲ ਕਰਦਾ ਵਾ-ਕਰਦਾ ਵਾ। ਮੈਂ ਹੁਣੇ ਬੇਬੀ ਚੁੱਕਿਆ ਨਾ ਆਪਣੇ ਬਾਾਬੂ ਬੇਬੀ ਕਹਿਤਾ ਹੈ। ਤੇ ਕਹਿੰਦਾ ਆ ਇੱਕ ਮਿੰਟ ਹਾਂ। ਥੋਣਾ ਚੁਪ ਕਰ ਜਾਣਾ। ਕਹਿੰਦਾ ਵਾ ਪਤਾ ਕੀ? ਖਾਲੀ ਹੈਲੋ- ਹੈਲੋ -ਹੈਲੋ- ਹੈਲੋ, ਕਰਦੇ ਰਹਿੰਦੇ।
ਛਡਨਾ ਉਹਨਾਂ ਨੂੰ ਕੀ ਪਤਾ ਚੱਲਦਾ ਉਹ ਨੂੰ ਕੁੱਛ ਵੀ ਨਹੀਂ ਸਮਝ ਆਉਂਦੀ ਉਹਨਾਂ ਨੂੰ ਸਿਰਫ਼ ਅ ਗਾਲਾਂ ਕੱਢਣ ਮਤਲ ਮਤਲਬ ਆ ਹਰ ਸਿਫੀ ਸੁਣਾਉਣ ਨਾਲ ਹੁਣ ਸ
ਹੂੰ, ਬੋਲ
ਰਹਨਦੇ। ਇਹਨਾਂ ਦੇ ਤਾਂ ਵਹੀ ਨਾ ਇਹਨਾਂ ਤੋਂ ਜਿੰਨੀ ਇਹਨਾਂ ਤੋਂ ਜਿੰਨੀ ਦੂਰ ਰਹੇ ਨਾ ਬੰਦਾ ਓਨਾ ਸਹੀ ਆ।
ਹਾਂ, ਇਸ ਲਈ ਮੈਂ-ਮੈਂ ਤੇ ਆਹ ਹੁਣ ਉਹਦੀ ਮਰਜ਼ੀ ਅਗਰ ਰੱਖਣਾ ਚਾਹੋਗੀ, ਨਹੀਂ ਰੱਖਣਾ ਚਾਹੋਗੀ ਤਾਂ ਕਿ ਮੈਨੂੰ ਤਾਂ ਇਹੀ ਆਈਡੀਆ ਸਹੀ ਲੱਗ ਗਿਆ ਭਾਈ ਕਿ ਉਹ ਆਪਣੇ ਕਜ ਰੱਖ ਲਿਆ ਨਾ? ਉਹਦੇ ਬੰਦੇ ਨੇ ਇੱਕ ਦਿਨ ਆਉਣਾ ਵਾ, ਹਾਂ ਉਹਦੇ ਬੰਦੇ ਨੇ ਇੱਕ ਦਿਨ ਇੱਕ ਰਾਤ ਨਾ ਆਊਗਾ, ਤੇ ਉਹ
ਨਹੀਂ, ਮੈਨੂੰ ਇਹ ਆਈਡੀਆ ਬੈਸਟ ਲੱਗਿਆ ਕੰਮ ਕਰਨ ਚ ਮੈਨੂੰ ਵੀ ਕੋਈ ਦਿੱਕਤ ਨਹੀਂ ਹ, ਸਭ ਮਿਲ ਕੇ ਉੱਥੇ ਮੈਨੇਜ ਹੋ ਹੀ ਜਾਊਗਾ ਠੀਕ ਆ।
ਥੋੜ੍ਹਾ-ਬਹੁਤਾ ਬੱਚੇ ਨੂੰ ਸਾਂਭਣਾ ਪੈਣਾ ਵਾ। ਤੇ ਉਹਦੇ ਨੀ ਦਿੱਕਤ ਉਹਦ ਘਰ ਦਾ ਹਿਸਾਥ-ਕਿਤਾਬ ਦੂਸਰਾ ਵਾ। ਬੱਚੇ ਮਤਲਬ ਪੱਕੇ ਚ ਪੱਕੇ ਤੇ ਅੱਛਾ ਪਾ-ਪੁ ਵੀ ਦੇਵਾਂਗੇ ਤੇ ਹੋ ਆ ਜਾਊਗਾ।
ਇਹੀ ਸਹੀ ਹੈ, ਏਦਾਂ ਹੀ ਕਰਾਂਗੇ ਬਾਕੀ ਹੁਣ ਜੋ ਸੋਚਦੇ-ਸੋਚਦੇ ਰਹੇ ਫਿਰ।
ਪਰ ਉਹ ਬੰਦੇ ਨੇ ਨਹੀਂ ਮੰਨਨਾ ਉਹ ਬੰਦਾ ਕੰਦੂਸ ਆ ਮੈਨੂੰ ਪਤਾ ਹੈ ਨਾ ਉਹਨੇ ਸੋਚਣਾ ਵਾ ਕਿ ਇੱਥੇ ਰਉਗੀਆਂ ਤੇ ਖਰਚਾ ਜਿਆਦਾ ਹੋਣਾ ਵਾ ਇਹ ਉੱਥੇ ਚੱਲ ਜਾਉਗੀ ਤੇ ਠੀਕ।
ਤੇ ਅਸੀਂ ਕੋਈ ਉਹਦੇ ਘਰ ਕੋਈ ਪਿਕਨਿਕ ਮਨਾਉਣ ਜਾਂ ਉੱਥੇ ਕੋਈ ਗਰਮੀ ਛੁੱਟੀਆਂ ਕੱਟਣ ਤੇ ਨਹੀਂ ਜਾਣਾ, ਅਸੀਂ ਉਹਨਾਂ ਦੀ ਹੈਲਪ ਨੀ ਜਾਣਦੇ ਤੇ ਉਹਨਾ ਤੁਹਾਨੂੰ ਬਰਦਾਸ਼ ਕਰਨਾ ਪੈਣਾ ਵਾ।
ਹਾਂ, ਤੇ ਫਿਰ ਉਹਨੂੰ ਆਪਣੇ ਕੰਮ ਨੂੰ ਤੇ ਬਰਦਾਸ਼ ਕਰਨਾ ਹੀ ਪੈਣਾ।
ਤੇ ਇਹ ਊਹਨੂ ਸੋਚਣਾ ਚਾਹੀਦਾ ਕਿ ਕੰਮ ਮੇਰਾ ਹੋਡਿਆ। ਤੇ ਮੈਨੂੰ ਤੇ ਬਰਦਾਸ਼ ਕਰਨਾ ਪੈਣਾ ਅਸੀਂ ਵੀ ਕਿੰਨਾ-ਕਿੰਨਾ ਕੀਤਾ ਹੀ ਆ, ਜੋ ਸਾਡੇ ਕੰਮ ਹੁੰਦੇ ਹੀ। ਇਹ ਤੇ ਉਹਨੂੰ ਸੋਚਣਾ ਚਾਹੀਦਾ।
ਹੋ ਗਿਆ ਵਾ। ਹੁਣ ਇੱਕ-ਇੱਕ ਮਹੀਨਾ ਲਿਆ ਦੂਗੇ ਜ਼ਿਆਦਾ ਹੋਊਗਾ ਤੇ ਕਹਿ ਦਵਗੇ ਕਿ ਚੱਲ ਤੈਨੂੰ ਤੇਲ ਦੇ ਪੈਸੇ ਦੇ ਦਾਂਗੇ ਦੋ ਸੌ-ਤਿੰਨ ਸੌ ਰੁਪਈਆ।
ਨਹੀਂ, ਕੁੱਝ ਵੀ ਕਹਿਣ ਦੀ ਲੋੜ ਨਹੀਂ ਕਿੰਨਾ ਖਾਂਦੇ ਹਸੀਂ, ਨਾਲ ਸੁਣ ਨਾ ਕੀ ਕੰਡੀ ਨਾਲ ਨਾਲੇ ਬਾਬੂ ਵੀ ਬਹੁਤ ਹੁਣ ਬਹਿਣ-ਖੋਲਣ ਜੋਗਾ ਹੋਈ ਜਾਣਾ ਤੱਦ ਤੱਕ ਕੁੁੰਨੇ ਵੀ ਉਹਨੂੰ ਬਾਰ-ਬਾਰ ਇੰਨਾਂ ਗੋਦੀਆਂ ਚ ਚੁੱਕ-ਚੁਕ ਨਹੀਂ ਰੱਖਣਾ ਪੈਣਾ ਫਿਰ।
ਹੂੰ। ਹਾਂ, ਤੇ ਇਸ ਲਈ ਤੇ ਹੋ ਤਾਂ ਉਹਦਾ ਇੰਨਾ ਵੱਡਾ ਪੱਕਾ- ਪੱਕਾ ਵਾ। ਤੇ ਉੱਥੇ ਬੈ ਕੇ ਹੋ ਜਾਣਾ ਸਾਡਾ ਕੰਮ।
ਬਾਬੂ ਨੇ ਵੀ ਉੱਥੇ ਮੇਰੇ ਬੈ-ਬੁਕੇ ਰਿੜ-ਰੁੜ ਲਿਆ ਕਰਨਾ ਵਾ, ਕੰਮ ਉਹਦਾ ਰਹਿਣਾ ਕਿੰਨਾ ਕ, ਜੋ ਕਰਨਾ ਪੈਣਾ। ਉਹਨੂੰ ਕੀ-ਉਹਨੂੰ ਕੀ ਚਾਹੀਦਾ ਵਾ? ਆਪਰੇਸ਼ਨ ਹੋਉਗਾ ਤੇ ਉਹਨੂੰ ਸਿਰਫ ਬੈਡ ਤੇ ਰਹਿਣਾ ਵਾ, ਉਹਨੂੰ ਰੋਟੀ-ਪਾਣੀ ਚਾਹੀਦਾ ਵਾ। ਕੱਪੜੇ-ਲੈਤੇ ਸਾਫ਼-ਸੁਥਰੇ ਚਾਹੀਦੇ ਬੱਚੇ ਸਕੂਲ ਖੁਲ ਜਾਣੇ ਆ ਤੇ ਇੰਨਾ ਕੰਮ
ਇ ਇੰਨਾ-ਇੰਨਾ ਕੁ ਤੇ ਆਰਾਮ ਨਾਲ ਹੋ ਜਾਣਾ, ਬਾਕੀ ਮੈਂ ਵੀ ਹੈਗੀ ਆ ਮੈਂ ਵੀ ਕਰ ਹੀ ਦਊਂਗੀ।
ਅਗਰ ਉਹਨੂੰ ਇਹ ਚੀਜ਼ ਮਨਜੂਰ ਏ ਤੇ ਫੇਰ ਉਹ ਹੁਣੇ-ਹੁਣੇ ਕਰਾਂਗੇ ਰਹਿ ਜਾਵਾਂਗੇ। ਠੰਡ ਚ ਤੇ ਫਿਰ ਦੀ
ਨਹੀਂ ਤੇ ਫੇਰ ਮੰਮੀ ਨੇ ਕਿਹਾ ਨੀ ਕਿ ਬਿਜਲੀ ਚ ਵੀ ਪੈਣ ਡਏ ਆ ਹੁੰਦਾ ਵਾ ਫੇਰ ਏ ਵੇਖੋ ਕੋ ਦਿੱਕਤ ਦੁਕਤ ਹੋ ਗਈ ਤੇ ਫੇਰ ਜੇਲਣ ਆ ਨਾ ਫਿਰ ਹੁਣ ਅ ਕੀ ਚੱਲਣ ਜੁਲਾਈ, ਅਗਸਤ ਚੱਲਣ ਡੇਆ ਨਾ ਸਤੰਬਰ ਜ਼ਿਆਦਾ ਤੋਂ ਜ਼ਿਆਦਾ ਹੋ ਸਤੰਬਰ ਵੀ ਲੇਕਿਨ ਮੀਂਹ ਪੈਂਦੇ ਆ।
ਹਾਂ ਤੇ ਫੇਰ ਦੁਰਗਾ ਪੂਜਾ ਤੋਂ ਬਾਅਦ ਹੀ ਕਰਾ ਸਕਦੀ ਆ।
ਦੁਰਗਾ ਪੂਜਾ ਤੋਂ ਬਾਅਦ ਫੇਰ ਦੀਵਾਲੀ, ਦੀਵਾਲੀ, ਦਵਾਲੀ ਹੁਣ ਫਿਰ ਵੇਖ ਕੇ ਹੀ ਕਰਾਵੇ ਹੋਰ ਕੀ।
ਨਹੀਂ ਤੇ ਸਤੰਬਰ, ਸਤੰਬਰ ਕਈਨਾ ਸਿਤੰਬਰ ਚ ਕਰਵਾ ਲਓਦ ਮੀਹ ਇਨੇ ਨਹੀਂ ਹੁੰਦੇ ਕਰਵਾ ਲੇ ਕਿ ਸਤੰਬਰ ਚ ਹੀ।
ਹਾਂ ਕਿਉਂਕਿ ਨਾ ਇਹੀ ਆਈਡੀਆ ਵੀ ਸਾਡੇ ਕੰਮ ਵੀ ਨਹੀਂ ਆ ਫੇਰ ਉਹ ਆਖ ਰਹੋ ਕਿਨਾ ਤੇਦੇ ਬੰਦੇ ਨੇ ਫੇਰ ਪਤਾ ਨਾ ਉਹ ਸਿੱਧਾ ਸਾਧੀ ਦੀਪ ਕਾਰ ਲਿਆ ਹੂੰ ਹਾਂ ਮੇਰੀ ਬੁੱਢੀ ਜਿੱਥੇ ਰਹੋਗੀ, ਹੁਣ ਪਤਾ ਨੀ ਹੁਣ ਬਹੁਤ ਖੇੱਜਦੇ ਤੇ ਅੱਜ-ਕੱਲ ਇੰਨਾ ਮੈਨੂੰ ਵੀ ਲੱਗਦਾ ਮੈ ਅੱਜ-ਕੱਲ ਕੱਲੇ ਰਹਿਣ ਦਾ ਮਨ ਕਰਦਾ ਵਾ। ਇਸ ਲਈ ਇਹਨਾਂ ਨੂੰ ਵੀ ਅੱਜ-ਕਲ ਕੱਲੇ-ਕੱਲੇ ਰਹਿਣ ਦਾ ਮਨ ਕਰਦਾ ਵਾ ਤੇ ਫਿਰ ਬੋਲਦੇ ਆ।
ਇਹੀ ਸਹੀ ਹੈ, ਮੈਨੂੰ ਵੀ ਲੱਗਦਾ ਯ ਪਰਫੈਕਟ ਪਲੈਨ ਆ, ਮੈਂ ਇਸ ਚੀਜ਼ ਤੋਂ ਅਗਰੀ ਕਰਦੀ ਆ। ਉਹ ਵੀ ਮੈਨੂੰ, ਮੈਨੂੰ ਲੱਗਦਾ ਉਹਨੂੰ, ਉਹਨੂੰ ਵੀ ਮੈਨੂੰ ਲੱਗਦਾ ਇਹੀ ਚੀਜ਼ ਚ ਆਰਾਮ ਲੱਗਣਾ ਆਪਣੇ ਘਰ ਚ ਕਿ ਮੈਂ ਜਿੱਦਾਂ- ਜਿੱਦਾਂ ਪਈ ਰਵਾਂ, ਜੋ-ਜੋ ਕਰਾਂ।
ਕੀ ਹੈ ਨਾ ਅਹ ਮਤਲਬ ਸਾਨੂੰ ਵੀ ਦਿੱਕਤ ਮੈਂ ਤੇ ਇਸ ਲਈ ਕਿਹਾ ਓਨੂੰ ਇਸੀ ਤਰਾ ਦੀ ਗੱਲ ਆ ਤੇ ਤੂੰ ਵੇਹੜੇ ਵਾਲਾ ਪੱਖਾ ਬਣਵਾ ਦੇ। ਤੇ ਇੱਕ, ਇੱਕ ਪਾਰਟੀ ਉੱਥੇ ਵੀ ਸੋਜਿਆ ਕਰੂਗੀ। ਹਾਂ ਤੇ ਦਿੱਕਤ ਨਹੀਂ ਹੋਊਗੀ।
ਇਹ ਸਹੀ ਐ ਏਦਾਂ ਹੀ ਕਰ ਲਾਂਗੇ।
ਹਾਂ ਹੁਣ, ਹੁਣ ਸੱਦਣ ਵਾਲਿਆਂ ਦੀ ਵੀ ਮਰਜ਼ੀ ਆ। ਵੈਸੇ ਤਾਂ ਮੈਨੂੰ ਪਤਾ ਵਾ ਸ਼ਾਇਦ ਉਹ ਵੀ ਮੰਨੀ ਜਾਵੇ, ਕਿਉਂਕਿ ਉਹਨੂੰ ਵੀ ਇਹ ਚੀਜ਼ ਤਾਂ ਉਹਨੂੰ ਵੀ ਪਤਾ ਵਾ। ਕਿ ਆਪਣੇ ਘਰ ਚ ਉਨੂੰ ਜੇ ਹੋਜਾ ਕੰਫਰਟੇਬਲ ਲਗੂ ਇੱਥੇ ਨਹੀਂ ਲੱਗਣਾ ਵਾ ਕਿਉਂਕਿ ਹੁਣ ਹੋਰ ਹੁਣ ਦੀ ਹਾਲਤ ਆ ਜਿੱਦਾਂ ਸਾਡੇ ਘਰ ਆ, ਚੰਗਾ ਨੀ ਆ ਹੁਣ ਸਿੱਧਾ-ਸਿੱਧਾ ਵਾਲਾ ਤੇ ਉਹਨੂੰ ਵੀ ਉੱਧਰੋਂ ਹੀ ਕੰਫਰਟੇਬਲ ਲੱਗਣਾ ਆਪਣੇ ਘਰ ਚ ਉਹ ਫਿਰ ਪਰ ਉਹ ਜਿਹੇ ਪਤਾ ਵਾ ਉਹੋ ਜਿਹੇ ਬਦਣ ਚ ਨਾ ਕੱਪੜੇ ਲੱਤੇ ਵੀ ਬਹੁਤ ਹਿਸਾਬ ਕਿਤਾਬ ਦੇ ਪਾਉਣੇ ਪੈਂਦੇ ਆ, ਇਕਦਮ ਮਤਲਬ ਖੁੱਲ੍ਹੇ-ਖੁੱਲੇ ਕੱਪੜੇ ਕੱਪੜੇ ਪਾਓ, ਇੱਕਮ ਐਨੀ ਟਾਈਮ ਲੇਟ
ਉਹ ਘਰ ਚ ਤੇ ਹੀ ਤੇ ਚੱਲ ਤੂੰ ਕਿਸੇ ਰੂਮ ਚ ਦਵਾਈ ਕਰ ਲਈ, ਆਰਾਮ ਕਰ ਲਿਆ, ਕੁਛ ਕਰ ਲਿਆ, ਪਰ ਇੱਥੇ ਤੇ ਵੇਖਿਆ ਨੇ
ਤੇ ਇੱਥੇ ਦਵਾਈ ਦਵੁਈ ਕਰਨਾ ਵੀ ਬਹੁਤ ਮੁਸ਼ਕਿਲ ਹੈ, ਉੱਥੇ ਤੇ ਉੱਥੇ ਅਗਰ ਰੋ ਕੇ ਕਰਾ ਆਵਾਂਗੇ। ਤਾਂਸੀ ਤਾਂ ਸਭ ਬਾਰ ਪੱਕੇ-ਪੁਖੇ ਤੇ ਵੀ ਬਹਿ ਜਾਣਾ ਵਾ, ਕੁੜੀਆਂ ਬੁੜੀਆਂ ਆ ਦੇ ਵਿੱਚ ਥੋੜੀ ਹੁੰਨੀ ਕੋਈ ਸ਼ਰਮ ਆਦੀ ਆ ਕਿਸੇ ਨੂੰ ਉਹ ਆਪਣਾ ਆਰਾਮ ਨਾਲ ਦਵਾਈ ਦਾਰੂ ਕਰ ਸਕਦੀ ਆ। ਲੇਕਿਨ ਇਤਾਂ ਕਰਨੀ ਦਵਾਈ ਦਾਰੂ ਉੱਥੇ ਰਾਖ ਕੇ ਤਾਂ ਮੁਸ਼ਕਿਲ ਆ ਨਾ।
ਚੱਲ ਠੀਕ ਆ, ਮੈਂ ਫੇਰ ਕਰਦੀ ਹਾਂ ਬਾਦ ਵਿੱਚ ਗੱਲ ਹੈਨਾ ਠੀਕ ਆ ਬਾਏ।
ਖੈਰ ਕਦੀ ਇੱਕ ਮਿੰਨਟ ਹਾਂ ਇੱਕ ਮਿੰਨਟ, ਬਾਬੂ ਨਾ ਡੇਗ ਰਿਹਾ ਵਾ। ਮੈਂ ਓਨੂੰ ਚੁੱਕ ਲੈਂਦੀ ਆ।